ਹਾਂਜੀ, ਹਾਂਜੀ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹੋਰ ਦੱਸ?
ਹੋਰ ਦੱਸੋ ਕੀ ਹਾਲ ਚਾਲ ਹੋਰ ਸਭ ਵਧੀਆ ਜੀ ਤੁਸੀਂ ਸੁਣਾਓ?
ਹਾਂਜੀ ਵਧੀਆ ਹੋਰ ਸਬ ਵਧੀਆ ਘਰ ਪਰਿਵਾਰ।
ਘਰ ਪਰਿਵਾਰ ਸਭ ਵਧੀਆ ਹਾਂਜੀ ਅੱਜ ਕੀ ਚੱਲ ਰਿਹਾ ਹੋਰ ਸੰਡੇ ਨੂੰ ਕਿਵੇਂ ਕੀ ਕਰ ਰਹੇ ਹੋ?
ਬਸ ਅੱਜ ਸੰਡੇ ਸੀ ਵਿਹਲੇ ਬੈਠੇ ਦੇ ਸੀ।
ਅੱਛਾ ਅਛਾ ਚਲੋ। ਹਾਂ ਇੱਕ ਦਿਨ ਚਲੋ ਆਪਣੇ ਨਿਕਾਲਣਾ ਹੋ ਚਾਹੀਦਾ ਬੰਦੇ ਨੂੰ ਫਰੀ ਹੋ ਕੇ ਬਾਕੀ ਦਿਨ ਤੇ ਚਲੋ ਬੰਦਾ ਕੰਮ ਲੱਗ ਕਰਦਾ ਰਹਿੰਦਾ ਤੇ ਹਾਂਜੀ। ਚਲੋ ਥੋੜਾ ਜਿਹਾ ਬੰਦਾ ਕਰ ਲਿਆ ਫ੍ਰਰੀ ਰਹਿ ਲਏ ਤੇ ਚਲੋ ਵਧੀਆ ਸਰੀਰ ਲਈ ਵੀ ਠੀਕ ਹੈ ਬਾਕੀ ਤੇ ਮਾਇਡ ਵੀ ਫਰੈਸ਼ ਹੋ ਜਾਂਦਾ ਤੁਹਾਡੀ ਨਾ ਆਵਾਜ਼
ਸਲੋ ਆ ਰਹੀ ਹੈ।
ਤੋ ਆ ਰਹੀ ਹੈ। ਅੱਛਾ ਹੁਣ ਆ ਰਹੀ ਹੈ।
ਹਾਂਜੀ ਆ ਗਈ ਆ ਗਈ।
ਹੈਲੋ ਅੱਛਾ ਮੈਂ ਕਿਹਾ ਜੀ ਜਿਵੇਂ ਹੁਣ ਤੁਸੀਂ ਅ ਤੁਹਾਨੂੰ ਹੈਲੋ। ਚੀਜ਼ ਦਾ ਕੀ ਚੀਜ਼ਾਂ ਪਸੰਦ ਆ ਜਿਵੇਂ ਆਪਣੇ ਘਰ ਦੀ ਚੀਜ਼ਾਂ ਬਣੀਆਂ ਕਿ ਬਾਹਰ ਦੀ ਚੀਜ਼ਾਂ ਜਾਂ ਐਵਰੀ? ਮਤਲਬ ਕੀ ਪਸੰਦ ਹੈ ਤੁਹਾਨੂੰ ਇਹਨਾਂ ਚ ਨਹੀਂ ਮੈਨੂੰ ਤੇ ਘਰ ਦੀ ਚੀਜ਼ਾਂ ਪਸੰਦ ਹੈ ਖਾਣੀਆਂ ਅੱਛਾ ਨਹੀਂ ਹਾਂ ਚਲੋ ਵੈਸੇ ਵਧੀਆ ਹੈ। ਅਹ ਆਪਣਾ ਜਿੱਦਾਂ ਕਈ ਜ਼ਿੰਦਗੀ ਚ ਜਿੱਦਾਂ ਹੁੰਦਾ ਬੰਦੇ। ਦਾ ਕੀ ਕਰਦਾ ਜ ਫਿਰ ਕਈ ਵਾਰੀ ਸਰੀਰ ਚ ਨੁਕਸਾਨ ਕਰਦੀਆ ਉਹ ਫੇਰ ਉਹ ਚੀਜ਼ਾਂ ਨਾਲ ਬੜਾ ਫਰਕ ਅੱਛਾ ਬਾਹਰ ਦੀਆਂ ਚੀਜ਼ਾਂ ਤੁਸੀਂ ਖਾਂਦੇ ਹੋ ਹਾਂਜੀ ਉਹ ਤੇ ਹੈ। ਬਿਲਕੁਲ ਵੀ ਖਾਂਦੇ ਹੋ ਕਿ ਥੋੜੀ ਬਹੁਤ ਖਾ ਲੈਂਦੇ ਬਿਲਕੁਲ ਹੀ ਨਹੀਂ ਖਾਂਦੇ।
ਨਹੀਂ ਜਿਵੇਂ ਮੈਂ ਜਿੰਮ ਜਾਂਨਾ ਨਾ ਤੇ ਜਿੰਮ
ਤੇ ਜਿਮ ਤੇ ਘਰ ਦੇ ਹੀ ਖਾਨੇ ਹ ਅਸੀਂ ਜ਼ਿਆਦਾਤਰ ਨਾ ਬਜ਼ਾਰ ਦਾ ਅਵੋਇਡ ਹੀ ਕਰਨੇ ਹਾਂ ਜ਼ਿਆਦਾ ਅੱਛਾ ਅੱਛਾ ਹਾਂ ਨਹੀਂ ਚਲੋ ਠੀਕ ਹੈ ਜੀਓਕੇੀ ਬਜਾਰ ਤੁਹਾਨੂੰ ਪਤਾ ਚੀਜ਼ਾਂ ਪਤਾ ਨੀ ਬੰਦੇ ਨੇ ਕਿਹੜੀ ਸਾਫ਼ ਸਫ਼ਾਈ ਨਾਲ ਬਣਾਈਆਂ ਕਿ ਨਹੀਂ ਹੱਥ ਗੰਦੇ ਕੀਤੇ
ਹਾਂਜੀ ਹਾਂਜੀ ਉਹ ਤੇ ਹੈ ਉਹ ਸਫਾਈ ਨਾਲ ਨੀ ਬਣਾਂਦੇ ਨੀ ਤੁਸੀਂ ਤੇਲ ਦੇਖਿਆ ਹੋਏਗਾ ਉਹਨਾਂ ਦਾ ਕਿੰਨੇ ਕਿੰਨੇ ਦਿਨ ਪੁਰਾਣਾ ਹੁੰਦਾ ਉਹਦੇ ਫਰਾਈ ਕਰਦੇ ਮਿਲਦੇ ਨੇ।
ਮਿਲਦੇ ਨੇ ਹਾਂਜੀ ਹਾਂਜੀ, ਉਵੇਂ ਚੀਜ਼ਾਂ ਬਣਾ ਦਿੰਦਾ ਕਈ ਵਾਰੀ ਬੰਦਾ, ਕਿਉਂਕਿ ਉਹ ਨੁਕਸਾਨ ਕਰਦੀਆਂ ਸਰੀਰ ਨੂੰ ਵੀ ਸਾਨੂੰ ਦਿਖਦਾ ਤਾਂ ਨੀ, ਲੇਕਿਨ ਅੰਦਰੂਨੀ ਤੌਰ ਤੇ ਸਾਨੂੰ ਨੁਕਸਾਨ ਕਰਦੀਆਂ, ਕਿਉਂਕਿ ਅਹ ਬਾ ਫੇਰ ਨਾ ਹਾਈਜੀਨ ਹੁੰਦੀ ਨਾ ਕੁਛ ਬੰਦਾ ਗੰਦੇ ਮੰੰਦੇ ਹੱਥ ਨਾਲ ਹੀ ਚੀਜ਼ਾਂ ਕਰਦਾ ਹਾਂਜੀ ਹਾਂਜੀ ਉਹ ਚੀਜ਼ਾਂ, ਉਹ ਸਾਡੀ ਬੋਡੀ ਗਲਤ ਅਸਰ ਪਾਂਦੀਆਂ ਐ, ਕੋਈ ਵਧੀਆ ਚੀਜ਼ ਨਹੀਂ ਹੁੰਦੀ ਉਹ, ਹਾਂਜੀ ਹਾਂਜੀ ਇਹ ਤੇ ਹੈ ਬਾਕੀ ਅਹ, ਜ਼ਿਆਦਾਤਰ ਘਰ ਦਾ ਈ ਹਾਂ, ਤੁਸੀਂ ਦੇਖਿਆ ਹੋਏਗਾ ਬਈ ਆਪਣਾ ਕਈ ਵਾਰੀ ਹੁੰਦਾ ਅ ਬਾਹਰ ਜਿਵੇਂ ਪਹਿਲੇ ਪਹਿਲੇ ਕੀ ਹੁੰਦਾ ਸੀ, ਲੋਕੀ ਅਹ ਘਰ ਦੀ ਚੀਜ਼ਾਂ ਜ਼ਿਆਦਾ ਖਾਂਦੇ ਹੁੰਦੇ ਸੀ ਬਾਹਰ ਦੀ ਚੀਜ਼ਾਂ ਘੱਟ ਖਾਂਦੇ ਜ਼ਿਆਦਾ ਪਹਿਲੇ ਵੈਸੇ ਤਾਂ ਜ਼ਿਆਦਤਰ, ਦੋ ਹਜ਼ਾਰ ਗਿਆਰਾਂ ਬਾਰਾਂ ਤੋਂ ਪਹਿਲੇ ਪਹਿਲੇ ਜਾਂ ਚੋਦੋਂ ਤੋਂ ਪਹਿਲੇ ਪਹਿਲੇ, ਆਪਣਾ ਸਮੋਸਾ ਯਾਂ ਜ਼ਿਆਦਾ ਛੋਲੇ ਭਟੂਰੇ ਆਂ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਸੀ। ਮੋਮੋਜ਼ ਵਗੈਰਾ, ਹਾਂਜੀ ਹਾ ਨੋਰਮਲ ਹੀ ਹੁੰਦੇ ਸੀ ਆਹ ਮੋਮੋ ਚੋਮਮੀਨ ਆਹ ਚੀਜ਼ਾਂ ਤੇ ਬਾਅਦ ਚੱਲੀਆਂ, ਬੜੀ ਜ਼ਿਆਦਾ ਆ ਕੇ ਬਈ ਹਾਂ ਇਹਨਾ ਟਰੈਂਡ ਚੱਲਿਆ ਜੀ ਇਕਦਮ ਵੀ ਆਪਾਂ ਖਾਣੀ ਖਾਣੀ ਲੋਕਾਂ ਦੇ ਮੂੰਹ ਸਵਾਦ ਲੱ
ਹਾਂਜੀ
ਗਿਆ ਇਹਨਾਂ ਚੀਜ਼ਾਂ ਦਾ ਬੜਾ, ਹਾਂਜੀ ਵਧੀਆ ਜਿਹੜਾ ਸਮੋਸਾ ਸਮੋਸਾ ਵਗੈਰਾ ਪਹਿਲੇ ਚੱਲਿਆ ਸੀ
ਉਹ ਵੀ ਜਿਹੜੇ ਲੋਕੀ ਸੀ, ਉਹ ਪਹਿਲੇ ਬੜਾ ਘੱਟ ਖਾਂਦੇ ਸੀ ਮੰਨ ਲੋ
ਕੀ ਉਹ ਪਹਿਲੇ ਪੜਾ ਕਰਦੇ ਸੀ ਮਨ ਲੋ ਕੋਈ ਫੈਸਟੀ ਹਾਂ ਕਦੀ ਕੋਈ ਫੇਸਟੀ ਹਾਂ ਜਬੂਬ ਕਰਨ ਵਾਲੇ ਲੋਕੀ ਹੁੰਦੇ ਸੀ ਆ ਚਾਹ ਪਾਣੀ ਪੀਣ ਵਾਲੇ ਲੋਕ ਹੁੰਦੇ ਸੀ, ਉਹ ਖਾਂਦੇ ਸੀ ਕਦੀ ਕਦੀ ਉਹ ਵੀ ਦਿਨ ਚ ਇਕ ਸਮੋਸਾ ਖਾਂਦੇ ਹੁਦੇ ਸੀ, ਬਾ ਕੀ ਬਹੁਤ ਰੇਅਰ ਖਾਂਦੇ ਸੀ ਉਹ ਵੀ ਜ਼ਿਆਦਾ ਨੀ, ਪਰ ਇਹ ਐ ਕਿ ਹੁਣ ਤਾਂ ਚਲੋਂ, ਸ ਮੋਸੇ ਦਾ ਟਰੈਡ ਹੀ ਰੇਆ, ਤੇ ਅੱਜ ਕੱਲ ਤੁਸੀਂ ਦੇਖ ਲੋ ਐ, ਮੋਮਸ ਵਗੈਰਾ ਹੋਗੇ, ਹਾਂ ਸਮੋਸੇ ਨੂੰ ਹੁਣ ਬਦਾ ਬਹੁਤ ਘੱਟ ਦੇਖਦਾ ਵਿਹ ਖਾ ਲ ਲੇਕਿਨ ਖਾਣੀ ਹੋਵੇ ਆਹ ਚੀਜ਼ ਤੇ।
ਹਾਂਜੀ।
ਹਾਂਜੀ, ਹਾਂ ਤੇ ਬਸ ਇ ਹ ਨੀ ਪਤਾ ਲਗਦਾ ਸਰੀਰ ਹੁੰਦਾ ਥੜਾ ਜਾ ਅਹ ਰਿਕਵਰ ਵੀ ਕਰ ਲੈਂਦਾ ਜਲਦੀਆਂ ਚੀਜ਼ਾਂ ਨੂੰ ਮਤਲਬ ਥੋੜ੍ਹਾ ਚਲੋਂ ਪਚਾਅ ਵੀ ਜਲਦੀ ਸਕਦਾ ਐ ਲੇਕਿਨ ਥੋੜਾ ਜਦੋਂ ਬੜ, ਹਾਂਜੀ। ਚਾ ਵੱਡਾ ਹੋਣ ਲੱਗ ਜਾਂਦਾ ਫੇਰ ਥੋੜ੍ਹੀ ਜਿਹੀ ਉਹ ਦਿੱਕਤਾਂ ਕਰਦੀਆਂ ਸਰੀਰ ਚ ਚੀਜ਼ਾਂ, ਕਿਉਂਕਿ ਪਈਆਂ ਪਈਆਂ ਚੀਜ਼ਾਂ ਚੀਜ਼ਾਂ ਇੱਦਾਂ ਵੀ ਹੁੰਦੀਆਂ ਪਹਿਲੇ, ਉਹ ਤੇ ਹੈ ਹੁਣ ਤੁਸੀਂ ਮੰਨ ਲਓ, ਮੈਦਾ ਵਗੈਰਾ ਹੁੰਦਾ ਜਿਵੇਂ ਉਹਨੂੰ ਪੜੇ ਲੰਬੇ ਟੈਮ ਤੱਕ ਖਾਂਦੇ ਰਹੋ, ਉ ਫਿਰ ਤੁਹਾਡੇ ਸਰੀਰ ਅਜਿਹਾ ਹੌਲੀ ਹੌਲੀ ਅਸਰ ਕਰ ਕਰਦੇ, ਹਾਂਜੀ ਹਾਂਜੀ ਹੋਇਆ ਸੀ ਐਵੇਂ ਜਿਦਾਂ ਇੱਕ ਮੈਂ ਸੁਣੀ ਸੀ ਨਿਊਜ਼ ਕਾਫੀ ਪਹਿਲੇ ਤੇ ਕਿ ਹੋਇਆ ਜੀ ਯੂਪੀ ਸਾਈਡ ਤੋਂ ਕੋਈ ਬੱਚਾ ਆਇਆ ਆਪਣੇ ਹਰਿਆਣੇ ਸਾਈਡ ਤੇ ਕੰਮ ਕੁਮ ਕਰਨ ਸਿੱਖਣ ਜਿਵੇਂ ਤੇ ਹੈਲਪਰ ਟਾਈਪ ਜਿਵੇਂ ਤੇ ਉਹਨੇ ਕੀ ਕੀਤਾ ਜੀ, ਆਪਣਾ ਕਿਸੇ ਦੁਕਾਨ ਤੇ ਲੱਗ ਗਿਆ ਕੰਮ ਤੇ ਉਹਨੇ ਉੱਥੇ ਥੋੜ੍ਹੀ ਬਹੁਤ ਚੀਜ਼ਾਂ ਜਿੱਦਾਂ ਬਣਾਉਣੀ ਸਿੱਖੀਆਂ ਤੇ ਕਦੀ ਕਦੀ ਉਹਨੇ ਸ਼ਾਮ ਨੂੰ ਕੀ ਕਰਨਾ, ਦਿਨੇ ਚਲੋਂ ਰੋਟੀ ਪਾਣੀ ਖਾ ਲੈਂਦਾ ਸੀਗਾ। ਤੇ ਆਪਣਾ ਸ਼ਾਮ ਨੂੰ ਉਹਨੇ ਕੀ ਕਰਨਾ, ਚੌਮਿਨ ਥੋੜੇ ਦਿਨ ਲਗਾਤਾਰ ਖਾਈ ਉਹਨੇ। ਦੋ ਦਿਨ ਚਾਰ ਦਿਨ ਹਫ਼ਤਾ ਹੋ ਗਿਆ, ਪੰਦਰਾਂ ਵੀਹ ਦਿਨ ਹੋ ਗਏ ਖਾਂਦੇ ਨੂੰ ਤੇ ਇੰਨਾ ਨੁਕਸਾਨ ਹੋ ਗਿਆ ਸਰੀਰ ਨੂੰ, ਕਿ ਹੋਸਪਿਟਲ ਤੱਕ ਲੈ ਜਾਣਾ ਪਿਆ, ਕਿ ਡਾਕਟਰਾਂ ਨੇ ਚੈੱਕ ਕੀਤਾ ਜਦੋਂ ਪੇਟ ਚ ਉਹਦੇ ਕੀ ਐ? ਫੇਰ ਕਹਿੰਦਾ ਦਰਦ ਹੁੰਦੀ ਪੇਟ 'ਚ ਬੜੀ ਜ਼ਿਆਦਾ ਫ਼ਿਰ ਜਦੋਂ ਦੇਖਿਆ, ਉਹਨਾਂ ਨੇ ਕਿ ਉਹਦੇ ਚੌਮੀਨ ਦੇ ਨਾ ਗੁਛੇ ਬਣੇ ਪਏ ਸੀ ਢਿੱਡ ਚ ਨਾ ਪਚੇ ਸੀ ਨਾ ਕੁਛ ਉਵੇਂ ਦੀ ਉਵੇਂ ਪਈ ਹੋਈ ਸੀ, ਜਿਹੜੀ ਮਾੜੀ ਮੋਟੀ ਜਿਹੜੀ ਪਚ ਗਈ, ਪਚ ਗਈ ਲੇਕਿਨ ਜ਼ਿਆਦਾਤਰ ਤੇ ਉਹ ਚੌਮਿਨ ਖਾ ਰਿਹਾ ਡੈਲੀ, ਉਹ ਤੇ ਫਿਰ ਉਹਨੇ ਲਗਾਤਾਰ ਖਾਧੀ ਹੋਏਗੀ। ਪਹਿਲੀ ਪੱਚੀ ਨੀ ਹੋਨੀ ਉਹ ਅਗਲੀ ਖਾ- ਖਾਈ ਗਿਆ ਖਾਈ ਗਿਆ, ਉਹਨੇ ਸੋਚਿਆ ਵੀ ਢਿੱਡ ਭਰਦਾ ਚਲੋਂ ਕੋਈ ਗੱਲ ਨੀ। ਇਹਦੇ ਨਾਲ ਹੀ ਢਿੱਡ ਪਰ ਲਈਏ, ਲੇਕਿਨ ਉਹ ਤੇ ਨੁਕਸਾਨ ਕਰਨ ਵਾਲੀਆਂ ਚੀਜ਼ਾਂ ਸੀ। ਸਾਰੀਆਂ ਨਹੀਂ ਐ ਮੈਂਦਾਂ ਹੁੰਦਾ ਐ ਬੜਾ ਮੁਸ਼ਕਿਲ ਪੱਚਦਾ ਪੇਟ ਇਸ ਇੱਕ ਅੱਧ ਦਿਨ ਹਫ਼ਤੇ ਚ ਖਾ ਲਿਆ ਲੇਕਿਨ ਅਹ ਡੇਲੀ ਖਾਣ ਵਾਲੀ ਚੀਜ਼ਾਂ ਤੇ ਗ਼ਲਤੀ ਹੈ
ਨਈ ਡੇਲੀ ਤੇ ਨਈ ਖਾਣਾ ਚਾਹੀਦਾ
ਚਾਹੀਦਾ ਹੂੰ ਹੂੰ ਅਸੀਂ ਆ ਮੈਨੂੰ ਪਤਾ ਨੀ ਕਿੰਨਾ ਟਾਈਮ ਹੋ ਗਿਆ ਖਾਦੇ ਮੈਨੂੰ ਤੇ ਯਾਦ ਨੀ ਹੈ ਨਈ ਚਲੋ ਵਧੀਆ ਨਈ ਖਾਣੀ ਵੀ ਨਹੀਂ ਚਾਹੀਦੀ। ਵੈਸੇ ਬਾਕੀ ਆਪਣੇ ਚੀਜ਼ਾਂ ਸਾਹਮਣੇ ਹੋ ਨਾ ਬੰਦੇ ਦੇ ਕਈ ਬੰਦੇ ਐਵੇਂ ਨੇ ਜਿੱਦਾਂ ਅਹ ਰੇੜੀਆਂ ਫੜੀਆਂ ਵਗੈਰਾ ਆਪਣੇ ਹੁੰਦੀਆਂ ਘਰਾਂ ਦੇ ਬਾਹਰ ਪੰਜਾਬ ਸਾਈਡ ਜ਼ਿਆਦਾ ਹੁੰਦੀ ਹਿਮਾਚਲ ਸਾਈਡ ਇਹ ਚੀਜ਼ਾਂ ਘੱਟ ਹੈ ਚਲੋ ਲੇਕਿਨ ਪੰਜਾਬ ਸਾਈਡ ਏਦਾਂ ਹੁੰਦਾ ਬੰਦਾ ਥੋੜ੍ਹੇ ਪੈਸੇ ਬਚਾਉਣ ਲਈ ਜਾਂ ਫਿਰ ਡੇਲੀ ਥੋੜਾ ਸਵਾਦ ਲੈਣ ਲਈ ਕਈ ਵਾਰੀ ਘਰੋਂ ਬਾਹਰ ਨਿਕਲਦਾ ਚਲੋ ਰੇੜੀ ਤੂੰ ਖਾ ਲਿਆ ਸਸਤਾ ਖਾ ਲਿਆ ਚਲੋ ਜਿਹੜਾ ਵੀ ਹੈ ਪਰ ਉਹ ਚੀਜ਼ਾਂ ਸਰੀਰ ਲਈ ਨੁਕਸਾਨ ਹੀ ਕਰਦੀਆਂ ਕਿਉਂਕਿ ਫਾਇਦਾ ਤੇ ਕਰਨ ਵਾਲੀ ਹੈ ਨੀ ਖਾਓ ਜਿੰਨਾ ਵੀ ਉਹ ਕੁਛ ਕਰਕੇ ਰੇੜੀਆਂ ਵਗੈਰਾ ਤੁਸੀਂ ਦੇਖ ਉਹ ਹੋ ਗਿਆ ਚਲੋ ਕਦੀ ਮੋੜ ਤੇ ਲੱਗੀ ਆ ਹੋ ਦੋ ਹਫ਼ਤੇ, ਦੋ ਹਫ਼ਤੇ ਚ ਇੱਕ ਅੱਧੀ ਵਾਰੀ ਕਦੀ ਖਾ ਲਿਆ ਜ਼ਿਆਦਾ ਬਾਕੀ ਕੀ ਇਹਨਾ ਨਈ। ਉਹ ਤ ਕੋਈ ਦਿੱਕਤ ਨੀ ਕਰਦਾ ਹਾਂ ਆਹ ਚੀਜ਼ ਹੈ। ਜੇੜੇ ਜਿਆਦਾ ਖਾਂਦੇ ਨੇ ਨਾ ਫੇਰ ਉਹ ਲਿਮਿਟ ਵੀ ਨਈ ਰਖਦੇ ਇਹਨੂੰ ਥੋੜਾ ਜਿਹਾ ਚੀਜ਼ ਦਾ ਆਹ ਫ਼ਰਕ ਤਾਂ ਪਿਆ ਕਿਉਂਕਿ ਪਹਿਲੇ ਜਿਹੜੇ ਕਿਸਾਨ ਹੁੰਦੇ ਸੀ। ਮੰਨ ਲਓ ਉਹ ਆਹ ਚੀਜ਼ਾਂ ਖਾਣ ਵੀ ਲੇਕਿਨ, ਉਹਨਾਂ ਨੂੰ ਨੁਕਸਾਨ ਨਈ ਕਰਨਗੀਆਂ ਕਿਉਂਕਿ ਉਹਨਾਂ ਦਾ ਦਿਨ ਭਰ ਦਾ ਕੰਮ ਹੀ ਇੰਨਾ ਜ਼ਿਆਦਾ ਹੁੰਦਾ ਹੈ। ਕਿ ਉਹ ਸਰੀਰ ਚ ਪਚ ਹੀ ਜਾਂਦੀਆਂ ਪਸੀਨਾ ਪੁਸੀਨਾ ਨਿਕਲ ਦਾ ਪਹਿਲਾ ਭੱਜਣ ਦੌੜਨ ਦਾ ਕੰਮ ਹੁੰਦਾ ਸੀਗਾ ਤੇ ਅੱਜ ਕੱਲ ਤੁਸੀਂ ਦੇਖਿਆ ਹੋਏਗਾ ਬੈਠੇ ਰਹਿੰਦੇ ਅੱਜ ਕੱਲ ਜਿੱਦਾਂ ਹੁਣ ਮੋਮੋ ਮੋਮੋਸ ਚੋਮਿਨ ਵਗੈਰਾ ਖਾਈਏ ਨੀ ਕਿ ਬੰਦਾ ਜਾ ਕੇ ਬਹਿ ਗਿਆ ਲੇਟ ਗਿਆ ਬਸ ਜਾਂ ਫੋਨ ਚਲਾ ਲਿਆ ਜਾਂ ਦੁਕਾਨ ਜਾ ਕੇ ਵੀ ਕੰਮ ਕਰਨਾ, ਲੇਕਿਨ ਉਹ ਕੰਮ ਵੀ ਬੈਠੇ- ਬੈਠੇ ਵਾਲਾ ਕੰਮ ਹੀ ਹੁੰਦਾ। ਫਿਰ ਉਸ ਚ ਕੀ ਪਚਾਨਾ ਹਾਂ ਆਹ ਚੀਜ਼ਾਂ ਤੇ ਬੜਾ ਫਰਕ ਪਿਆ ਹੂੰ, ਆਹ ਬੜਾ ਫ਼ਰਕ ਪਿਆ ਜਥੇ ਵੀ ਚੀਜ਼ਾਂ ਦਾ ਹਾਂਜੀ, ਬਾਕੀ ਕਿਸਾਨ ਜਿਹੜੇ ਹੁੰਦੇ ਸੀ, ਪਹਿਲੇ ਜਿਵੇਂ ਉਹ ਦੌੜਨ ਦਾ ਕੰਮ ਬੜਾ ਹੁੰਦਾ ਸੀ। ਧੁੱਪੇ ਲੱਗੇ ਰਹਿੰਦੇ ਸੀ ਉਹ। ਹਾਂ ਉਹ ਤੇ ਵਧੀਆ ਵਿਟਾਮਿਨ ਚੀਜ਼ਾਂ ਤੇ ਕਾਫੀ ਆਉਂਦਾ ਸੀ ਉਹ ਨੂੰ
ਹਾਂਜੀ
ਕਮੀ ਕਿਸੇ ਚੀਜ਼ ਦੀ ਨਈ ਹੋਈ, ਕਿਸੇ ਨੂੰ ਸੁਣਿਆ ਹੋ ਵਿਟਾਮੀਨ ਦੀ ਕਮੀ ਯਾਂ ਕੁਛ ਹੋਇਆ ਐਵੇਂ ਦਾ ਕੁਛ ਵੀ ਨਈ ਹੁੰਦਾ ਸੀ ਪਹਿਲੇ
ਨਾ- ਨਾ ਪਹਿਲੇ ਤਾਂ ਤੁਸੀਂ ਦੇਖ ਹੁਣ ਪਹਿਲੇ ਨਾ ਜਿਹੜਾ ਖਾਣਾ ਵਗੈਰਾ ਹੁੰਦਾ ਸੀ ਉਹ ਵਧੀਆ ਹੁੰਦਾ ਸੀ, ਅੱਜ ਕੱਲ੍ਹ ਏ ਮਿਲਾਵਟੀ ਖਾਣਾ ਤੇ ਉਹਦੇ ਕਰਕੇ ਸਰੀਰਾਂ ਵਿੱਚ ਜਾਨ ਵੀ ਨਈ ਹੈ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ। ਆਈ ਨੀ ਆਵਾਜ ਹੈਲੋ ਹੈਲੋ ਹੈਲੋ ਹੈਲੋ ਹਾਂਜੀ। ਆਈ ਨੀ ਅਵਾਜ਼ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ